ਹਾਂਜੀ ਸਤਿ ਸ਼੍ਰੀ ਅਕਾਲ, ਹਾਂਜੀ ਸਤਿ ਸ਼੍ਰੀ ਅਕਾਲ, 'ਹਾਂਜੀ ਹੋਰ ਕੀ ਕਰ ਰਹੇ ਹੋ?
ਕੁਛ ਨ ਬਸ ਬਾਹਰ ਵੋਕਿੰਗ ਕਰ ਰਹੀ ਸੀ।
ਅੱਛਾ ਅੱਛਾ।
ਹਾਂਜੀ ਨਾਲ ਬਾਰਿਸ਼ ਵੀ ਹੋਈ ਨਾ ਕੀੜੇ ਮਕੌੜੇ ਨਿਕਲਦੇ ਆ ਨਾ ਤਾਂ ਬੱਚੇ ਬੱਚੇ ਲੋਕ ਖੇਡ ਰਹੇ ਆ ਇੱਦਾਂ ਕਰ ਨੀ ਘਰ ਦੇ ਵੱਲ ਇੱਧਰੋਂ ਹੋ ਕੇ ਖੇਡੋ। ਏਦੋਂ ਦਾ ਵੜਨਾ ਨੀ ਆ, ਹਾਂਜੀ ਏਦੋਂ ਦਾ ਵੜ ਕੇ ਖੇਡਦੇ ਆ ਨਾ ਫੇਰ ਤੁੂੰ ਧਿਆਨ ਦੇਣਾ ਪੈਂਦਾ।
ਹਾਂਜੀ ਹਾਂਜੀ ਉਹ ਤੇ ਆ ਹੈ, ਹਾਂ ਬੱਚਿਆਂ ਦਾ ਮਗਰ ਤੇ ਰਹਿਣਾ ਹੀ ਪੈਂਦਾ ਹੋਰ ਇੱਧਰ ਉੱਧਰ ਹਾਂਜੀ ਹਾਂਜੀ ਆ ਰਹੀ ਨੇ ਐ। ਹੂੰ, ਹਾਂਜੀ ਹਾਂਜੀ ਆ ਰਹੀ ਆਵਾਜ਼ ਤੁਹਾਡੀ ਆ ਰਹੀ ਐ ਆ ਰਹੀ ਐ।
ਹੋਰ ਤੁਸੀਂ ਕੀ ਕਰ ਰਹੇ?
ਹੈਲੋ, ਬਸ ਰੋਟੀ ਨੂੰ ਲੱਗੀ ਆ ਰੋਟੀ ਬਣਾ ਰਹੇ ਸੀ। ਹਾਂਜੀ, ਫਿਰ ਤੁਹਾਡੇ ਕੋਲ ਆ ਗਿਆ। ਹਾਂਜੀ ਹਾਂਜੀ ਛੇਤੀ ਖਾ ਲੈਂਦੇ ਨਾ ਅਸੀਂ।
ਛੇਤੀ ਖਾ ਲੈਂਦੇ ਓ ਕਿ?
ਹੂੰ ਹੂੰ ਛੇਤੀ ਖਾ ਲੈਂਦੇ ਅਸੀਂ।
ਅੱਛਾ ਅੱਛਾ, ਅੱਛਾ ਹਾਂਜੀ ਰਾਈਟ ਟਾਈਮ ਤੇ ਹੀ ਗਿਆ, ਖਾਣ ਦਾ ਹਾਂਜੀ ਸਾਡੇ ਲੇਟ ਹੋ ਜਾਂਦਾ ਆ ਘਰ ਦੇ ਕਰ ਦੱਸ -ਸਾਢੇ ਕੁ ਗਿਆਰਾਂ ਵਜਾਈ ਦਿੰਦੇ ਆ। ਅਸੀ, ਹਾਂਜੀ, ਇਹਦੇ ਪਾਪਾ ਤੇ ਜਲਦੀ ਛੇਤੀ ਬਣ ਜਾਂਦੇ ਤੇ ਖਾ ਲੈਂਦੇ, ਮੈਂ ਵੀ ਰੋਟੀ ਬਣਾਈ ਲੈਂਦੀ ਅੱਠ -ਸਾਡੇ ਅੱਠ ਵਜੇ ਕੰਪਲੀਟ ਹੋ ਜਾਂਦੀ ਮੈਂ ਲੇਟ ਖਾਂਦੀਆਂ, ਚੀਕਦੇ ਰਹਿੰਦੇ ਐ ਟਾਈਮ ਨਾ ਖਾ ਲਿਆ ਕਰ ਵੋਕਿੰਗ ਕਰ ਲਿਆ ਕਰ, ਖਾਂਦੇ ਨਾਲ ਬੈਡ ਚ ਜਾ ਕੇ ਸੋਜੇਗੀ। ਮੈ ਕਿਆ ਕਿੱਥੇ ਸੋਵਾਗੀ ਇੱਕ ਵਜੇ ਤੱਕ ਸੋਨਦੀ ਕਹਿੰਦਾ ਬਹੁਤ ਵਧੀਆ ਇਕ ਵਜੇ ਕਹਿੰਦੀ ਸੋਣ ਦੀ ਸੋਨਾ ਇੱਕ ਵਜੇ। ਜਿੰਨੀ ਵਜੇ ਮਰਜੀ਼ ਸੋ ਪਰ ਰੋਟ ਕਿਤੇ ਸੋਣ ਤੋਂ ਪਹਿਲਾਂ ਦੋ, ਚਾਰ- ਚਾਰ ਘੰਟਾ ਪਹਿਲਾਂ ਖਾ ਲੈਣਾ ਹੀ ਚਾਹੀਦਾ।
ਹਾਂਜੀ, ਉਹ ਤੇ ਐ, ਖਾ ਲੈਣੀ ਚਾਹੀਦੀ ਹੈ ਕਿ ਪਹਿਲਾਂ ਈ ਪਹਿਲਾਂ ਖਾ ਲੋੋ ਫੇਰ
ਇਹਨਾਂ ਨੇ ਵੱਡਾ- ਵੱਡਾ ਡੱਬੇ ਲੈ ਕੇ ਆਏ, ਤੇ ਮੈਂ ਵੀ ਦੋ- ਤਿੰਨ ਵਾਰੀ ਆਈਸ ਕਰ੍ਰਮ ਖਾਈ ਤੇ ਮੈਂ ਗਲਾ ਬੈਗਿਆ ਹੁਣ।
ਅੱਛਾ, ਹਾਂਜੀ ਮੌਸਮ ਵੀ ਚੇਂਜ ਹੋਇਆ ਨਾ ਥੋੜਾ ਮੌਸਮ ਵੀ ਚੇਂਜ ਹੋ ਗਿਆ।
ਏ ਕਹਿ ਰਹੇ ਸੀ ਨਾ ਖਾ ਬਸ ਕਰ ਮੈਂ ਕਿਹਾ ਕੋਈ ਨੀ ਖਾ ਲੈਣਾ ਟੇਸਟੀ -ਟੇਸਟੀ ਮੈਂ ਵੀ ਖਾ ਲਿਆ ਦੋ- ਤਿੰਨ ਵਾਰੀ।
ਹੂੰ
ਹਾਂਜੀ ਪਰਸੋਂ ਫੇਰ ਗੁਪ ਚੁੱਪ ਵੀ ਖਾ ਲਿਆ ਅ ਸੀ ਘਰੇ ਗੁਪਚੂ ਬਣਾਏ ਸੀ। ਤੇ ਵਧੀਆ ਲੱਗੇਿਆ ਤੇ ਰੋਟੀ ਰਾਤੀ ਖਾਈ ਨੀ ਤੇ ਗੁਪਚੁਪ ਵੀ ਦਸ ਪੰਦਰਾਂ ਗੁਪਚੁਪ ਖਾ ਗਈ ਮੈਂ
ਅੱਛਾ-ਅੱਛਾ
ਹਾਂਜੀ ਵਧੀਆ ਬਣਿਆ ਸੀ ਪਾਣੀ ਵਗੈਰਾ ਉਦਾ
ਹੂੰ-ਹੂੰ ਓ ਤੇ ਹੈ ਉਹੀ ਖਾ ਖੁ ਲਵਾਂ ਮੌਸਮ ਵੀ ਚੇਂਜ ਹੋ ਰਿਆ ਨਾ ਤੇ ਕੁਛ ਵੀ ਕੁਛ ਖਾ ਉਲਟਾ ਸਿੱਧਾ ਤੇ ਬਸ
ਹਜੇ ਤੇ ਬੰਦਾ ਖੁੱਲ ਕੇ ਖਾ ਲੈਂਦਾ ਬਾਰੋਂ ਖਾਓ ਤੇ ਇੱਕ ਪਲੇਟ ਦੋ ਪਲੇਟ ਖਾ ਕੇ ਬੰਦਾ ਥੋੜਾ ਜਿਹਾ ਤਾਂ ਉਹ ਕਰ ਲੈਂਦਾ ਆ ਰੱਜ ਕਿ ਨਈ ਖਾਂਦਾ ਘਰੇ ਬਣਦਾ ਰੱਜ ਜਾਂਦੇ ਆ ਪ ਚੰਗੀ ਤਰ੍ਹਾਂ ਘਰ 'ਚ ਬਣਿਆ ਆ ਘਰ ਦਾ ਖਾਈ ਜਾਉ ਖਾਈ ਜਾਉ ਖਾਈ ਜਾਉ।
ਬਾਰ ਪਤਾ ਵੀ ਕਿਹੋ ਜਿਹਾ ਕੁਛ ਹੁੰਦਾ ਵੀ ਹੈ।
ਪਤਾ ਹੀ ਕੀ ਅਕਬਾਰ ਵੇਖੋ ਨਾ ਅੱਜ ਜਿੱਦਾਂ ਦਸ ਰੁਪਏ ਤੁਡਾ ਪੰਜ ਗੁੱਪ ਚੂ ਦਿੰਦੇ ਆ ਦਾਂ ਲਾਸਟ ਵੀਹ ਰੁਪਏ।
ਹੂੰ ਹੂੰ ਓ ਤੇ ਐ।
ਹਾਂਜੀ
ਹੋਰ
ਤੇ
ਓ ਤੇ ਹੈਗਾ ਅੱਜ ਕੱਲ੍ਹ ਹੁਣ ਬਾਰ ਦ ਤਰ੍ਹਾਂ ਨਈ ਖਾਇਆ। ਰਿਆ ਕਿੱਥੇ ਜਾਂਦਾ ਮਤਲਬ ਤਬੀਅਤ ਖ਼ਰਾਬ ਹੋ ਜਾਂਦੀ ਜਾਦਾ ਕ ਕੁੱਛ ਬਾਰ ਦਾ ਖਾ ਲੋੋ ਤੇ ਮੌਸਮ ਵੀ ਉਹੋ ਜਿਹਾ ਚੱਲ ਰਿਆ ਨਾ ਹੁਣ
ਈ ਕਹਿ ਸੀ ਨਾ ਬਣਾ ਬਾਦ 'ਚ ਬਣਾ ਲਈ ਮੌਸਮ ਵੇਖ ਲਾ। ਮੈਂ ਕੋਈ ਨੀ ਮੌਸਮ ਨੂੰ ਕੀ ਕਰਨਾ ਹੁਣ ਕੈਂਦਾ ਗਲਾ ਹਾਂ ਕੋਈ ਨੀ ਮੈਨੂੰ ਨੂਨਾ ਨੀ ਲੱਗਦਾ। ਖਾ ਉਹਦਾ ਮੈਂ ਜੋ ਮਿਲਦਾ ਉਹ ਲਪੇਟ ਲੈਂਣੀ ਆਂ ਰਾਤੀ ਹੋਵੇ ਦਿਨ ਹੋਵੇ ਸ਼ਾਮ ਹੋਵੇ। ਡਬਲ ਪੇਟ ਲੈਨੀ ਐ।
ਵਧੀਆ ਐ।
ਇਹ ਲਪੇਟਾਂ ਦਾ ਨਤੀਜਾ ਮੈਂ ਕਿਆ ਕੋਈ ਨੀ ਇਹਨੂੰ ਵੀ ਥੋੜਾ ਜਿਹਾ ਓ ਕਰ ਲਾਂਗੇ।
ਹਾਂ ਹੋਰ ਕਿਆ। ਮੇਰੇ ਕੋ ਆਪ ਨੀ ਸੁਕਾਂਦਾ ਮੈਂ ਪੈਲਾ ਬੋਤ ਖੱਟਾ ਖੱਟਾ ਸਭ ਖਾ ਲੈਂਦੀ ਹੁੰਦੀ ਸੀ ਅੱਜੱਕਲ ਤਾਂ ਜਰਾ ਟੈਪ ਕੁਛ ਖਾਓ ਤੇ ਬੱਸ ਗਲੇ ਨੂੰ ਆ ਸਿਆਪਾ ਪੈ ਜਾਂਦਾ।
ਇਹ ਤੇ ਗੱਡੀ ਆ ਰਈ ਐ ਵੇਖ ਕੇ ਸਾਈਡ ਹੋ ਜਾਓ ਹਾਂਜੀ ਸਈ ਗੱਲ ਹੈ।
ਹੂੰ ਓ ਤੇ ਹੈ।
ਬਟੀ ਬਣਾ ਰਏਓ ਰੋਟੀ ਸੇ
ਰੋਟੀ ਮੈਂ ਭਿੰਡੀ ਦੀ ਸਬਜ਼ੀ ਰੋਟੀ ਹਾਂਜੀ ਔਰ ਚਟਨੀ ਸਵੇਰ ਦੀ ਥੋੜ੍ਹੀ ਪਈ ਹੋਈ ਆ ਨਾਲ ਓ ਚੱਲ ਜਾਏਗੀ ਹਾਂਜੀ ਬਸ ਹੂੰ ਰਾਤ ਨੂੰ ਹਲਕਾ ਹੀ ਖਾਣਾ ਚਾਹੀਦਾ।
ਹਾਂਜੀ ਰਾਤੀ ਹਲਕਾ ਹੀ ਚੰਗਾ ਦਿਨ ਦਾ ਖਾਣਾ ਕੈਂਦੇ ਡਾਕਟਰ ਤੇ ਕੈਂਦਾ ਨਾ ਸਵੇਰ ਦਾ ਨਾਸਤਾ ਚੰਗੀ ਤਰ੍ਹਾਂ ਵਗੈਰਾ ਪੋਹਾ ਵਗੈਰਾ ਖਾਓ ਫਰੂਟਸ ਵਗੈਰਾ ਖਾਓ ਦਿਨ ਕੈਂਦੇ ਰਾਜਾ ਵਰਗ ਖਾਓ ਰੋਟੀ ਤੇ ਰਾ ਪਿਖਾਰੀ ਵਰਗੀ ਰੋਟੀ ਖਾਓ ਇਕ ਰੋਟੀ ਨੀ ਕੀ ਸਬਜ਼ੀ ਜਿੱਦਾਂ ਹੈ ਹੈ ਹੀ ਨੀ ਕਦੇ ਥੋੜੇ ਜਿਹੇ ਬਣਾਏ ਆ।
ਨਾ ਗਲ ਹੂੰ ਹਾਂਜੀ-ਹਾਂਜੀ-ਹਾਂਜੀ ਓ ਤੇ ਐ।
ਰੱਜ ਅਸੀਂ ਤੇ ਦਿਨ ਵੀ ਦਿਨੇ ਵੀ ਰਜ ਰੱਜ ਕੇ ਖਾ ਲੈਂਦੇ ਰਾਤੀ ਰਜ ਕੇ ਰਾਜਿਆਂ ਵਾਂਗ ਖਾ ਕੇ ਆਰਾਮ ਨਾਲ ਸੁੱਤੇ ਪਏ ਰੈਂਦੇ ਆਂ।
ਚਾਰਾ ਢੇਡ ਵੀ ਫੇਰ ਕੀ ਕਰੇ
ਸਵੇਲੇ ਉੱਠੀਏ ਪਾਠ ਕਰੀਏ ਤੇ ਨਹੀਂ ਹੋ ਪਾਂਦਾ ਜੇ ਅੱਜ ਕੇ ਰੋਟੀ ਖਾਓ ਤੇ ਕਿੱਥੋਂ ਉੱਠ ਪਾਓਗੇ
ਹਾਂਜੀ ਓ ਤੇ ਹਾਂ ਸਮੇਂ ਨਾਲ ਖਾਾਲੋ ਤੇ ਫੇਰ ਨੀਂਦ ਵੀ ਖੁੱਲ ਜਾਏਗੀ। ਜੇ ਟੇਡ ਪਰੇਆ ਰੇਆ ਫਿਰ ਨੀਂਦ ਵੀ ਗੁੜੀ ਆਣੀ। ਨਾ ਮੈਂ ਤੇ ਲਾਸਟ ਸਾਢੇ ਅੱਠ ਯਾਂ ਅੱਠ ਵਜੇ ਤੱਕ ਸੌ ਪਾਦੀ ਉਸ ਤੋਂ ਜਾਦਾ ਨੀ ਸੌ ਪਾਂਦੀ ਮੈਂ।
ਨਈ-ਨਈ ਹੁਣੇ ਤੇ ਜ ਬੱਚਿਆਂ ਦੇ ਸਕੂਲ ਵਗੈਰਾ ਹੁੰਦਾ ਤੇ ਮੈਂ ਵੀ ਤੇ ਛੇ ਕ ਵਜੇ ਉੱਠ ਜਾਂਣੀ ਆ ਜਿੱਦਾਂ ਹੋਲੀਡੇ ਵਗੈਰਾ ਹੈ੍। ਤੇ ਫੇਰ ਮੈਨੂੰ ਕੋਈ ਟੈਨਸ਼ਨ ਨੀ ਤੇ ਮੈਂ ਆਰਾਮ ਨਾਲ ਨੌ-ਸਾਡੇ ਨੌ-ਦਸ ਵਜੇ ਦਾਸ ਵੀ ਵਜਾ ਦਿੰਣੀ ਆ। ਉੱਠਦੇ-ਉਠਦੇ ਆਹ ਕਹਿੰਦੇ ਤੂੰ ਦੋ ਉੱਠ ਜਾਂਣੀ ਆ ਏਦਾਂ ਬੈੱਡ ਤੇ ਲੇਟੀ ਰੈਣੀ ਆ ਫ ਅਹ ਉੱੜ ਕੇ ਜਾਣਾ ਵਾ ਥੱਲੇ।
ਅੱਛਾ।
ਚਲੋ ਕੋਈ ਨੀ ਵਧੀਆ ਚੱਲ ਜਾਂਗੇ।
ਹਾਂਜੀ ਓ ਤੇ ਆ ਹਾਂ
ਮੈਨੂੰ ਏ ਹੈ ਕਿ ਕੋਈ ਕੰਮ ਐ ਤੇ ਤੁਸੀਂ ਰਾਤੀ ਤਿੰਨ ਵਜੇ ਬੋਲੋ ਉੱਠ ਕੇ ਮੈਂ ਕਰ ਦੂੰਗੀ। ਜੇ ਕੋਈ ਕੰਮ ਨੀ ਐ ਕੋਈ ਮੈਨੂੰ- ਟੈਨਸ਼ਨ ਨੀ ਐ ਤੇ ਮੈਂ ਆਰਾਮ ਨਾਲ ਉੱਠੂੰਗੀ ਮੈਨੂੰ ਪਾਵੇ ਕੋਈ ਜਿੰਨਾ ਮਰਜ਼ੀ ਬੋਲੀ ਜਾਵੇ। ਮੈਂ ਵੀ ਟੀਠ ਹੈਗੀ ਫੇਰ ਲੇਟੀ ਰਹਿੰਦੀ-ਲੇਟੀ ਰਹਿੰਦੀ ਫਿਰ ਜੇ ਕੋਈ ਬੋਲਦੇ ਤੇ ਮੈ ਉਹ ਦ ਦਿਮਾਗ਼ ਖਰਾਬ ਹੁੰਦਾ ਫਿਰ ਮੈਂ ਜਾ ਕੇ ਹੋਰ ਪੰਦਰਾਂ-ਵੀਹ ਮਿੰਟ ਲੇਟ ਕਰਦੀ ਜਾ ਬੈਠੇ ਰੋ।
ਤੇ ਫਿਰ ਫੈਮਿਲੀ ਮੈਂ ਤੇ ਸਵੇਰੇ ਉੱਠ ਕੇ ਆਪਣਾ ਚ ਤੇ ਏਨਾਂ ਦਾ ਟਿਫਿਨ-ਟਾਫਿਨ ਬਣਾ ਕੇ
ਹਾਂਜੀ ਹੁਣ ਅਸੀਂ ਸਟਾਰਟ ਕਰਨਾ ਐ ਮੋਰਨਿੰਗ ਵੋਕ ਬਾਰਿਸ਼ ਹੋ ਰੀ ਸੀ ਹਾਂਜੀ।
ਹਾਂ
ਸਵੇਰੇ ਅ ਇੱਧਰ ਗਏ ਸੀ ਮਾਰ ਕੇ ਤਾਂ ਵੀ ਮੱਛਰ ਕੱਟੀ ਜਾਂਦੇ ਬਿਮਾਰੀ ਪੈਰਾ ਨੂੰ ਮੇਰੇ
ਹਾਂਜੀ।
ਮਾਰਕੀਟ ਗਏ ਹੀ ਓਥੇ ਵੀ ਓ ਚੰਗਾ ਓ ਆਏ ਹੋਏ ਕਲੈਕਸ਼ਨ ਓਦੇ ਸੂਟਾਂ ਦੇ ਹਾਂਜੀ ਮੈਂ ਨਾ ਇੱਥੇ ਆਈ ਹਾਂ ਨਾ
ਅੱਛਾ ਵਧੀਆ ਤੇ ਆਏ-
ਦੱਸੋ ਫਿਰ ਅਸੀਂ ਚੱਲਾਂਗੇ ਫਿਰ ਮਾ
ਹਾਂਜੀ-ਹਾਂਜੀ ਮੈ ਵਟਸਐਪ ਕਰਿਓ ਨਾ ਵਧੀਆ ਲੱਗੇਗਾ ਤੇ ਮੈਂ ਵੀ ਚਲੋ ਮੇਰੀ ਵੀ ਕਲੈਕਸ਼ਨ ਵਗੈਰਾ ਟੁੱਟ ਗੀ ਐ ਮੈਨੂੰ ਵੀ ਜਾਣਾ ਫੇਰ
ਹੂੰ-ਹੂੰ ਨਹੀਂ ਬੋਹਤ ਵਧੀਆ-ਵਧੀਆ ਆਯੇ ਐਸ ਵਾਰੀ ਤੇ ਓ ਕੁੜਤੀਆਂ ਦੀਆਂ ਦੀਆਂ ਹੂੰ ਅੱਜ-ਕੱਲ੍ਹ ਚਲੀਆਂ ਨਾ ਵਾਇਰਲ ਕੁੜਤੀਆਂ ਜਿਆਂ ਜਿਹੜੀਆਂ ਜੀਨਸ ਨਾਲ ਪਾਉਂਦੇ ਸ਼ੋਰਟ-ਸ਼ੋਰਟ ਜੀਆਂ। ਉਹ ਚਲੀਆਂ ਢਾਈ-ਢਾਈ ਸੌਦੀਆਂ ਦੋ ਮਿਲਣ ਡੀਆਂ ਇਕਦਮ।
ਅੱਛਾ ਚਲੋ ਮ ਕੱਲ ਚੱਲਦੇ ਹਾਾਂ ਕੱਲ ਕੀ ਏ ਸੈਟਰਡੇ ਏ ਨਾ। ਸੰਡੇ ਨੂੰ ਚੱਲਦੇ ਹਾਂ ਸੰਡੇ ਨੂੰ ਚਾੱਲਦੇ ਆ।
ਹਾਂ-ਹਾਂ ਸੰਡੇ ਨੂੰ ਹੀ ਲੱਗਦਾ ਓ। ਮਾਰਕਿਟ ਹਾਂਜੀ ਸੰਡੇ ਨੂੰ ਈ ਲੱਗਦੀ ਐ ਬੋਤ। ਹਾਂਜੀ ਬੋਹਤ ਵਧੀਆ ਸਮਾਨ ਮਤਲਬ ਵਧੀਆ ਨੀ ਆ ਵਧੀਆ ਵੇਖ ਕੇ ਲੈਣਾ ਪੈਂਦਾ ਓਤਰ੍ਹਾਂ ਦੇ ਬੋ ਤਰ੍ਹਾਂ ਦਾ ਸਮਾਨ ਰੈਂਦਾ। ਚੰਗੇ ਤੋਂ ਲੈ ਕੇ ਖਰਾਬ ਤੱਕ ਹਾਂਜੀ ਉਹ ਆਪਣੇ ਉੱਪਰ ਆ ਜਿਸ ਤਰ੍ਹਾਂ ਤਾਂ ਲੈਣਾ ਵਾ। ਤੁਸੀਂ ਉ ਤਰਾਂ ਹਾਂਜੀ ਓ ਤਰਾਂ ਵਰਾਇਟੀ ਬੋਹਤ ਸਾਰੀ ਰੈੰਦੀ ਆ। ਔਰ ਮਾਰਕੀਟ ਵੀ ਬਹੁਤ ਵੱਡੀ ਲੱਗਦੀ ਐ।
ਸਹੀ ਗੱਲ ਏ।
ਤੁਰਦੇ- ਤੁਰਦੇ ਥੱਕ ਜਾਈਦਾ, ਤੁਰਦੇ-ਤੁਰਦੇ ਪੈਰ ਥੱਕ ਜਾਂਦੇ ਆ, ਤੇ ਇਧਰ ਸਿਰ ਉੱਧਰ ਘੁਮਾਉਦੇ ਗਰਦਨ ਥੱਕ ਜਾਂਦੀ ਐ।
ਹੂੰ ਹੂੰ ਹੂ ਹੂ
ਜਦੋਂ ਘਰ ਆਉਂਦੇ -ਆਉਂਦੇ ਤੇ ਫੇਰ ਥੱਕ ਟੁੱਟ ਕੇ ਆਈਦਾ।
ਹੂੰ
ਹੋਰ ਤੁਸੀਂ ਦੱਸੋ।
ਮੰਮਾ ਲੈ ਦੋ, ਸਕੂਲ ਚ ਪ੍ਰੋਜੈਕਟ ਬਣਾਉਣਾ ਨਾ ਬੱਚਿਆਂ ਨੇ ਪਿੱਛੇ ਪਤਾ ਨੀ ਕੀ ਲੈਣ, ਨੀ ਲੈਣ ਜਾਣਾ, ਤੂੰ ਕਹਿੰਦੇ ਸੀ। ਇੰਨਾ- ਇੰਨਾ ਲੈ ਕੇ ਆਉਂਦੇ ਪਤਾ ਨਹੀਂ ਕਿੱਥੇ- ਕਿੱਥੇ ਸੁੱਟ ਦਿੰਦੇ ਐ ਕਲੇ। ਵੱਡੀ ਵਾਲੀ ਕੁੜੀ ਸੀ ਬਿਸਕਿਟ ਲੈ ਦੋ।
ਹੂੰ ਬੱਚਿਆਂ ਦਾ ਡਿਮਾਂਡਾਂ ਕਿੱਥੇ ਖਤਮ ਹੁੰਦੀ ਹੈ ਇਹਨਾਂ ਨੂੰ ਤੇ ਕੁਛ ਨਾ ਕੁਛ ਬਸ ਹਾਂ ਤੇ ਫੇਰ ਚਾਹੀਦਾ ਈ ਐ।
ਹਾਂਜੀ ਕਲੇ ਲੈ ਦੋ ਗੇਤੇ ਬਿਸਕਿਟਾਂ ਲੈ ਦੋ, ਹਾਜੀ ਦੋਨਟ ਲੈ ਦੋ। ਸਕੂਲ ਡੋਨਟ ਫੈਡ ਲੈ ਕੇ ਆਈ ਸੀ ਤੇ ਕੱਲ ਫਰਮਾਈਸ ਡੋਨਟ ਬਣਾਇਓ ਤੁਸੀਂ। ਯੂਟਊਬ ਚ ਵੇਖ ਕੇ ਮੈਂ ਚੰਗਾ ਜੀ ਬਣਾ ਦਾਂਗੀ।
ਅੱਛਾ ਇਹ ਅਸਾਨ ਰਹਿੰਦੇ ਬਣਾਉਣੇ ਡੋਨਟਸ?
ਲੈ ਕੇ ਜਾਂਦੀ ਆ ਨਾ ਹਾਂਜੀ ਬ੍ਰੈਡ ਦਾ ਮੈਂ ਪਾਉਦੀ ਆ ਤੁਹਾਡਾ ਵੋ ਡਾਰ ਚੋਕਲੇਟ ਵਗੈਰਾ ਜੈਂਮਸ ਵਗੈਰਾ ਔਰ ਸਪ੍ਰਿੰਕਲ ਆਉਂਦੀ ਬੱਚਿਆਂ ਦੀ ਕਲਰਫੁਲ ਵਾਲੀ ਉਹਨੂੰ ਲਾਹ ਕੇ, ਹਾਂਜੀ ਜੋ ਮਰ ਜੋ ਮਰਜੀ ਲਿਆ ਓ। ਵਧੀਆ ਬਣ ਜਾਂਦਾ ਬੈਡ ਦਾ, ਹਾਂਜੀ। ਡੋਨਟ ਲੈ ਕੇ ਜਾਣਾ ਵਾ, ਸ਼ਿਪਸ ਲੈ ਕੇ ਜਾਣਾ ਵਾ, ਉਹਦੇ ਬਾਅਦ ਫੇ ਤੇ ਤੁਆਡਾ ਕੁਰੂਕੁਰਰੇ ਲੈ ਕੇ ਜਾਣਾ ਵਾ ਮੈਂ ਥਰਡ ਸੈਟਰਡੇ ਆ ਤੇ ਮੈਂ ਕਿਹਾ ਜੰਕ ਫੂਡ ਨੀ ਖਾਣਾ ਕਹਿੰਦੀ ਇੱਕ ਵਧੀਆ ਓ, ਮੈਮ ਕਹਿੰਦੀ ਐ ਕਿ ਜੰਕ ਫੂਡ ਸੈਟਰਡੇ ਨੂੰ ਖਾ ਸਕਦੇ ਹਾਂ। ਪਾਪ ਨਹੀਂ ਚੜਦਾ, ਮੈਂ ਕਿਆ ਹੈਏ ਰੱਬਾ। ਮੈਂਨੂੰ ਪਾਪ ਨੀ ਚੜਦਾ ਕਹਿੰਦੀ, ਮੈਂ ਕਿਉਂ, ਕਹਿੰਦੀ ਏ ਫਰਾਈਡੇ ਨੂੰ ਨੀ ਖਾਣਾ ਮੰਡੇ ਨੂੰ ਪਾਪ ਚੜੂਗਾ ਸੈਟਰਡੇ ਨੂੰ ਪਾਪ ਨੀ ਚੜ੍ਹਦਾ ਮੈਂ ਕਿਹਾ ਹਾਂ ਵਧੀਆ।
ਆ ਉਹ ਤਾਹੀ ਫਿਰ ਪਤਾ ਨਾ ਬੱਚਿਆਂ ਦੇ ਫਿਰ ਉਧਰੇ ਲਈ ਆਉਣਾ ਵਾ ਕਰਕੇ ਤਾਂ ਹੀ ਬੱਚਿਆ ਡਰਾ ਕੇ ਰੱਖਿਆ ਹੋਣਾ ਬੱਚਿਆਂ ਨੂੰ।
ਟਿਊਸ਼ਨ ਜਾਣ, ਟਿਊਸ਼ਨ ਜਾਣ ਟਾਈਮ ਖਾ ਕੇ ਗਈ ਆ ਮੈਗੀ। ਤੇ ਮੈਂ ਕਿਹਾ ਮੈਗੀ ਤੇ ਦੇਣਾ ਨੀ ਹੁਣ, ਹੂੰ - ਹਾਂਜੀ। ਦੇਖ ਆਗਿਆ ਨਾ ਬਾਹਰ। ਤਾਂ ਜਿੰਨਾ ਸਕਿਪ ਕਰੀ ਜਾਓ ਤੇ ਵਧੀਆ, ਮੈਂ ਤੇ ਬਾਹਰੋਂ ਲੈ ਕੇ ਦਿੰਦੇ ਨੀ, ਅਸੀਂ ਤੇ ਸਭ ਕੁੱਛ ਘਰੇ ਹੀ ਬਣਾਣੇ ਆ। ਬੋਤ ਬਾਹਰ ਦਾ ਤੇ
ਹਾਂ ਹਾਂ।
ਬਾਹਰ ਮਤਲਬ ਚੱਲ ਗਏ ਜੇ ਬਾਹਰ ਦਾ ਜਦੋਂ ਨਹੀਂ ਆ ਤੇ ਉਹ ਤੇ ਖਾਈਦਾ ਹੀ ਬਾਹਰ ਜਾਂਦੇ। ਏਦਾਂ ਦੋਸਤ ਦੀ ਮਿਠਾਈ ਬਣਾਣੀ ਆ ਬਣਾ ਕੇ ਦਿੰਦੀ ਆ।
ਹਾਂ
ਹਾਂਜੀ ਖਾਕੇ ਵਧੀਆ ਵੀ ਰਹਿੰਦਾ ਨਾ ਫੇਰ। ਮੈ ਤੇ ਖਾ ਲਿਆ ਕਿੰਨੀਆਂ ਘਰੋਂ ਦਾ ਬਾਕੀ ਦੇਣ ਡੇ ਕੀ ਆ। ਕੱਲ ਦਾ ਪਨੀਰ ਨੂੰ ਗਰਮ ਕਰਕੇ ਰੈਸਟੋਰੈਂਟ ਚ ਫੜਾ ਦਿੰਦੇ ਆ ਕੌਣ ਵੇਖਣ ਗਿਆ। ਕੀ ਐ ਨੀ ਐ। ਅਸੀਂ ਘਰ ਦਾ ਈ ਥੋੜਾ ਕਰਦੇ ਨਾ ਕੱਲ ਦਾ ਪਿਆ ਵਾ ਪਨੀਰ ਸੋਟੋ, ਸੋਟੋ ਉਨੂੰ ਬਾਲ ਕਾਂ ਨੂੰ ਪਾਓ ੳਦੋ ਥੋੜੀ ਕਰਦੇ ਆ ਓ ਤੇ ਕੱਲ ਪਰਸੋਂ ਦਾ ਦਾਲ ਵਾਲ ਫਰਾਈ ਕਰਕੇ ਫੇਰ ਤੋ ਰਿਪੀਟ ਕਰ ਦਿੰਦੇ।
ਹੁੰ
ਹਾਂਜੀ
ਹਾਂਜੀ ਓ ਤੇ ਐ
ਤੈਨੂੰ ਤੇ ਟ੍ਰੇਨ ਦਾ ਬਿਲਕੁੱਲ ਖਾਣ ਦਾ ਜੀਅ ਨੀ ਕਰਦਾ।
ਹਮ ਕਿਥੇ ਦਾ
ਟ੍ਰੇਨ ਤੇ ਕਿੱਥੇ ਜਾਓ ਸਫ਼ਰ ਚ ਤੇ ਇੱਕ ਵਾਰੀ ਤੇ ਕਿ ਜਾਂਦੇ, ਜਾਂਦੇ, ਜਾਂਦੇ ਪੂਰਾ ਜਿੱਥੇ ਟ੍ਰੇਨ ਚੱਲਦਾ ਏਕ ਦਮ ਆਗੇ ਫਸਟ ਬੋਗੀ ਜਿੱਦਮ ਚੱਲ ਗਏ ਓਧਰ ਵੇਖਿਆ ਜੇ ਓਨਾਂ ਦੇ ਕਿਚਨ ਚ ਸ਼ਿਸ਼ੀ ਇੰਨੀ ਗੰਦੀ ਕਿ ਵਖ ਲਗੇ ਤੇ ਓਦੇ ਬਾਅਦ ਤ ਮੈਂ ਤੇ ਖਾਣਾ ਈ ਛੱਡਤਾ ਇੰਨੀ ਗੱਦੀ ਐ ਕਿ ਪੰਡ ਚ ਪਾਣੀ ਪਾਇਆ ਹੋਇਆ ਤੇ ਉਹਦੇ ਚੋ ਕੱਢ, ਕੱਢ ਕੇ ਉਹਦੇ ਚੀ ਚਾਵਲ ਫਰਾਈਡ ਸਬ ਕੁਛ ਓਦਾਂ ਈ ਕਰੀਜਾ
ਆਂ, ਅਰੇ ਬੜੀ ਗੰਦਾ ਰੈਂਦਾ ਵਾ ਇੱਕ ਦਮ ਕਿੱਥਾਂ ਇੱਕ ਦਮ ਬਾਥਰੂਮ ਜੇਆ ਬਣਿਆ ਰੈਂਦਾ ਓਥੇ ਈ। ਪਾਣੀ ਉਣੀ ਭਰ ਲੈਂਦੇ ਆ ਲੈ ਕੇ
ਅੱਗੇ ਟਿਸ਼ੂਪੇਪਰਾਂ ਇੰਨੀਆਂ ਗੰਦੀਆਂ ਮੈਂ ਕਿਆ ਹਾਏ ਰੱਬਾ।
ਹੁੰ
ਚੱਟ, ਸ਼ੱਟ ਖਾਨੇ ਆ ਕਿ ਆਹ ਪਨੀਰ ਆ ਗਿਆ, ਛੋਲੇ ਭੱਟੂਰੇ ਆ ਗਏ।
ਹਾਂਜੀ ਓ ਤੇ ਹੈ
ਕੱਲ ਸਫ਼ਾ ਕੱਲ ਸਾਫ਼ ਸਫ਼ਾਈ ਪਰਜਾਈ ਮੈਂ ਤਾਨੂੰ ਥੋੜੀ ਦ